ਏਔਂ
ਮੈਡਮ।
ਹਾਂਜੀ ਮੈਡਮ ਬੋਲੋ।
ਹੋਰ ਕੀ ਹਾਲ ਏ।
ਠੀਕ ਐ। ਤੁਸੀ ਸੁਣਾਓ।
ਵਧੀਆ। ਕੀ ਕਰਦੇ ਪਏ?
ਆਵਾਜ਼ ਬੜੀ ਘੱਟ ਆਂਦੀ ਪਈ ਐ।
ਪਤਾ ਨੀ।
ਹੈਲੋ।
ਤੁਸੀਂ ਸੁਣਾਓ।
ਠੀਕ ਐ, ਵਧੀਆ।
ਵਧੀਆ ਹੁਣ ਆਈ ਆ ਆਵਾਜ਼।
ਹਾਂ।
ਕੀ ਕਰਦੇ ਪਏ?
ਬਸ ਮੌਸਮ ਠੰਡਾ ਸੀ ਬਾਰ ਬੇਠੀ ਆਂ ਬਰਾਂਡੇ ਚ
ਅੱਛਾ।
ਨਿਆਣੇ ਮੱਛਰ ਦੇ ਨੇ ਆਪਸ ਚ
ਅੱਛਾ।
ਆ ਹੂੰ। ਦਾਲ ਨਈ ਮਾਂ ਛੋਲਿਆਂ ਦੀ।
ਅੱਛਾ।
ਚੌਲ ਬਣਾਏ ਨੇ
ਦਾਲ-ਚਾਵਲ ਅੱਛਾ ਹੋਰ ਵਧੀਆ ਸਭ
ਤੁਸੀਂ ਚਲੇ ਗੇ
ਹੋ ਹੋਰ ਅਸੀ ਕੋਮ ਫੇਰ ਕੇ ਚਲੇਗੇ। ਬਸ ਇੰਨਾ ਹੀ ਸੀ ਸਾਡਾ ਦਾਣਾ-ਪਾਣੀ।
ਕਿੱਥੇ-ਕਿੱਥੇ ਗਏ?
ਬਸ ਨਾਨੀ ਕਾਰ ਈ ਕੁਮਾ ਕੇ ਲਿਆਂਦਾ ਬੱਚਿਆਂ ਨੂੰ ਹੋਰ ਕਿੱਥੇ ਜਾਣਾ? ਗਰਮੀ ਐਡੀ ਸੀਗੀ ਕੀ ਕਰੇ ਬੰਦਾ
ਹੂੰ‌।
ਹੋਰ ਛੁੱਟੀਆਂ ਖਤਮ ਹੋ ਗਈਆਂ ਹੁਣ ਬਸ ਹੁਣ ਕੰਮ ਕੱਲ ਤੋਂ ਕੰਮ ਸ਼ੁਰੂਆਤ ਕਰਵਾਵਾਂਗੀ ਏਨਾਂ ਦਾ।
ਹੂੰ।
ਹੋਰ ਐਕਟੀਵਿਟੀਆਂ ਪਈ ਦੀਆਂ ਐਕਟੀਵਿਟੀ ਕਰਨੀ ਐ ਏਨਾਂ ਨੇ ਹਜੇ ਸਾਰੀ।
ਹੂੰ ਠੀਕ
ਓ
ਹਂ ਹੂੰ ਠੀਕ ਐ।
ਹੋਰ ਅੱਜ ਕਿੱਥੇ ਤੁਸੀਂ ਕਿੱਥੇ ਕੁਮ ਕੇ ਆਏ?
ਨਿਆਣੇ ਕਿੱਥੇ ਜਾਣਾ ਅੱਜ ਬਾਰਿਸ਼ ਹੋਈ ਸੀ ਬਾਰਿਸ਼ ਚ ਕਿੱਥੇ ਜਾਣਾ।
ਅੱਛਾ।
ਹੁਣ ਅਸੀਂ ਗੋਲੱ ਗਪੇ ਖਾਣ ਚੱਲੇ ਆਂ।
ਅੱਛਾ-ਅੱਛਾ ਚਲੋ ਵਧੀਆ ਆ।
ਹੂੰ।
ਜਾਓ।
ਹੋਰ ਬਸ
ਵਧੀਆ।
ਹੂੰ ਠੀਕ ਐ।
ਅਸੀਂ ਵੀ ਚਾਹ-ਪਾਣੀ ਪੀ ਕੇ ਹਟੇ ਆ।
ਏਨੀ ਲੇਟ
ਬਸ। ਦੋਧ ਆਲਾ ਈ ਲੇਟ ਆਇਆ ਸਾਡੇ ਦੋਧ ਆਲੇ ਈ ਇੱਥੇ ਲੇਟ ਆਂਦੇ ਨੇ। ਪੰਜ ਵਜੇ ਦੋਧ ਮਿਲਦਾ ਐਧਰ
ਅੱਛਾ ਕੀ ਬਣਾ ਲਯਾ?
ਹਜੇ ਤੇ ਕੁੱਛ ਵੀ ਨੀ ਬਣਾਇਆ ਹਜੇ ਦੇਖਦੀ ਪਈ ਆ ਕੀ ਬਣਾਵਾਂ? ਨਈ ਤਾਂ ਬਜ਼ਾਰੋਂ ਈ ਆਏਗੀ।
ਅੱਛਾ।
ਹੋਰ ਦਾਲ-ਸਬਜ਼ੀ ਬਜਾਰੋ ਲੇ ਆਵਾਂਗੇ ਅੱਜ।
ਅੱਛਾ, ਅੱਛਾ।
ਹੁੰ
ਠੀਕ ਆ।
ਹੋਰ, ਸੂਟ ਵਗੈਰਾ ਸਿਪ ਗਿਆ?
ਹਾਂਜੀ, ਸੂਟ ਸਿਲਾ ਲਿਆ।
ਅੱਛਾ, ਬਾਜੂ ਬੁਜੁ ਵਗੈਰਾ ਲੱਗ ਗਈ।
ਬਾਜੂ ਕਿੱਥੇ ਲਾਈ, ਕਿਸੇ ਦਾ ਸੂਟ ਸੀਕੇ ਪਹਿਲਾ ਓ ਦਿੱਤਾ, ਦੇ ਕੇ ਫੇਰ ਹੁਨ ਬਾਜੂ ਲਾਵਾਂਗੇ ਹੁਨੇ ਰੁਕ ਕੇ, ਹੁਣ ਰੋਟੀ-ਪਾਣੀ ਬਣਾ ਲਈਏ।
ਅੱਛਾ, ਅੱਛਾ।
ਹੂੰ-ਹੂੰ
ਹੋਰ, ਬੱਚੇ ਕੀ ਕਰਦੇ ਪਏ?
ਬੱਚੇ ਸ਼ਰਾਰਤਾਂ
ਅੱਛਾ।
ਆਪਸ 'ਚ ਲੜਦੇ ਨੇ, ਹੋ ਕੀ ਕਰਨਾ।
ਬੱਚਿਆਂ ਨੇ ਲੜਨਾ ਈ ਏ, ਹੋਰ ਕੀ ਕਰਨਾ, ਕੱਠੇ ਹੋ ਜਾਂਦੇ ਲੜਾਈਆ
ਹਾਂ ਹੋਰ, ਵਦੀਆ, ਕੀ ਪੈਲਾਂ ਚੰਡੀਗੜ੍ਹ ਗਏ ਸੀ?
ਹਾਂਜੀ, ਪੈਲੇ ਚੰਡੀਗੜ ਗਏ ਸੀ, ਓ ਕਿਸੇ ਨੂੰ ਮਿਲਨਾ ਸੀਗਾ, ਮਿਲ ਕੇ ਫਿਰ ਓਸ ਤੋਂ ਬਾਦ ਘੋਮ ਫਿਰ ਕੇ ਘੋਂਮ ਘੋਮ ਕੇ, ਖਾ-ਪੀ ਕੇ, ਫੇਰ ਓਸ ਤੋ ਬਾਦ ਮਤਲਬ ਕਿ
ਨਿਕਲ ਆਏ ਸੀਗੇ, ਤੇ ਚਾਰ ਵਜੇ ਅਸੀ ਅੱਪਣੇ ਕਾਰ ਪੋਂਚ ਗਏ ਸੀਗੇ।
ਅੱਛਾ, ਅੱਛਾ, ਓਥੋਂ ਚੰਡੀਗੜ੍ਹ ਤੋ ਕਿੰਨੇ ਵਜੇ ਚੱਲੇ?
ਪਤਾ ਨੀ, ਟੈਮ ਨੀ ਪਤਾ ਨੀ ਸੀ ਕਿੰਨਾ ਸੀਗਾ, ਬਸ ਟੈਮ ਨੀ ਦੇਖਿਆ ਸੀਗਾ, ਬਸ ਏਦੀ, ਆ ਗਏ। ਹਮ, ਚਾਰ ਵਜੇ ਅਸੀ ਇੱਥੇ ਪੋਂਚ ਗਏ ਸੀਗੇ, ਪੋਂਚੇ ਆ ਤੇ ਕਾਰ, ਇੰਨਾ ਗੰਦ
ਅੱਛਾ, ਅੱਛਾ।
ਹੁੰ, ਤੇ ਓ ਮਤਲਬ ਤਾ ਫੇਰ, ਮਾੜਾ ਜਾ ਆਰਾਮ ਕੀਤਾ, ਆਰਾਮ ਕਰਕੇ ਫੇਰ ਥੋੜਾ ਜਿਆ ਝਾੜੂ-ਪੋਚਾ ਲਗਾਇਆ, ਝਾੜੂ-ਪੋਚਾ ਲਗਾ ਕੇ ਫੇਰ, ਚਾਹ-ਪਾਣੀ ਪੀਤਾ।
ਅੱਛਾ, ਅੱਛਾ।
ਹੁ, ਚਾਹ-ਪਾਣੀ ਪੀ ਕੇ, ਹੁਨ ਦੇਖਨੇ ਆ, ਕੀ ਬਨਾਨੇ ਆ। ਕੀ ਚਾੜਨੇ ਆ। ਨਈ ਤਾ ਬਜਾਰੋ ਈ ਆਏਗੀ।
ਅੱਛਾ, ਅੱਛਾ।
ਹਾਂਜੀ।
ਹੋਰ?
ਵਦੀਆ, ਹਾਂਜੀ ਵਦੀਆ, ਵਦੀਆ।
ਵਦੀਆ।
ਹਮ
ਬੱਚਿਆਂ ਨੇ ਇੰਜੋਏ ਕੀਤਾ ਪੂਰਾ?
ਬੋਤ, ਬੱਚੇ ਤਾ ਕੈਂਦੇ ਸੀ ਤੁਸੀ ਐਵੇਂ ਆ ਗਏ ਓ ਕਾਰ। ਰੈਣ ਦੇਣਾ ਸੀ। ਜੇ ਨਾਨੀ ਘਰਿ, ਮੈ ਕਾ, ਕੰਮ ਕਿੰਨੇ ਕਰਨਾ ਸੀਸਕੂਲ ਦਾ? ਘਰ ਵੀ ਏਡਾ ਗੰਦ ਪਿਆ ਦਾ ਸੀ। ਘਰ ਵੀ ਖਲੇਰੇ-ਖਲੂਰੇ ਚੱਕਨੇ, ਗੰਦ ਪਿਆ ਸੀ ਏਡਾ, ਘਰ ਵੀ ਕੋਈ ਹੋਵੇ ਤਾ ਬੰਦਾ ਪ੍ਰਵਾਹ ਹੁੰਦੀ ਹੈ, ਵੀ ਘਰ ਕੋਈ ਹੈਗਾ। ਇਹਹੀ ਆ
ਹਮ, ਬੱਸ।
ਪਾਉ ਵਧੀਆ ਸਭ।
ਅ ਚਿਆਵੇ ਤੋ ਹੋਏ
ਹੋਰ, ਨਵੀਂ-ਤਾਜ਼ੀ ਕੋਈ?
ਬਸ, ਵਧੀਆ ਸੋਪ ਪਿੰਗਨੀ ਕੀਤੀ, ਅਂਜੀ ਕੱਲ ਗਏ ਸੀ, ਘੁੰਮ- ਫਿਰ ਕੇ ਡੀਮਾਰਟ, ਉੱਥੇ ਚਲੇ ਗਏ, ਜੂਡੀਓ ਜੂਡੀਓ ਗਏ ਥੇ ਕਿੰਨਾ ਮਹਿੰਗਾ ਸਮਾਨ ਲੈਣਾ ਕੀ ਸੀ? ਹੁਣ ਜ ਘੁੰਮ, ਫਿਰ ਕੇ ਇੰਜੋਏ ਕਰਕੇ ਆਵੇ।
ਹ, ਅੱਛਾ।
ਉਹਦੇ ਸਾਹਮਣੇ, ਡੀ ਆਈ ਵਾਏ ਆ, ਉੱਥੇ ਗਏ। ਉੱਥੇ, ਘੁੰਮਿਆ- ਫਿਰਿਆ। ਬਾਦ ਫੋਟੋ- ਫੋਟੋ ਖਿੱਚੀਆਂ ਵਾ ਮਸਤੀ, ਮਾਰੀ, ਆ ਕੇ
ਅੱਛਾ, ਅੱਛਾ।
ਆਹ!
ਹਮ ਹਮ ਹੋਰ
ਬਸ।
ਹ, ਵਧੀਆ ਆ, ਅਸੀਂ ਬਸ। ਗਏ ਸੀਗੇ, ਏਦਾਂ ਹੀ ਘੁੰਮਣ, ਫਿਰ ਕੇ ਆਏ, ਦੇਖਿਆ ਕੁਛ ਵੀ ਬੱਚਿਆਂਸ ਕੁਛ ਲੈ ਆਈ, ਕੁਛ ਮਿਲਿਆ ਹੀ ਨੀ ਬੱਚ ਬੱਚਿਆਂ ਵਾਸਤੇ ਵੀ, ਬਸ ਏਦਾਂ ਹੀ ਆ ਗਏ।
ਹਮ, ਕੁਛ ਨੀ ਲਿਆ।
ਸਮਝ ਹੀ ਨਹੀਂ ਆਉਂਦੀ ਕੀ ਲੈਣਾ ਸੀਗਾ, ਸਮਝ ਹੀ ਨਹੀਂ ਆ ਰਹੀ ਸੀਗੀ। ਬੱਚਿਆਂ ਨੂੰ ਕੀ ਦਈਏ? ਕੀ ਨਾ ਦੇਈਏ?
ਹਮ ‌, ਹਮ।
ਹੋਦਾ
ਹ ਬੱਚਿਆਂ ਨੂੰ ਤਾਂ ਖਾਣ -ਪੀਣ ਦਾ ਚਾਹੀਦਾ ਹੁੰਦਾ, ਚੋਕਲੇਟਾਂ ਮਿਲ ਜਾਣ
ਹਾਂ, ੳਈਦਾ -ੳਈਦਾ ਹਮ
ਹੋਰ।
ਬਸ, ਵਧੀਆ ਤੁਸੀਂ ਸੁਣਾਓ।
ਹ ਬਸ, ਤੇ ਸਿਲਾਈ ਤੇ ਨਹੀਂ ਗਏ ਅੱਜ
ਅੱਜੀ ਕਿੱਥੇ? ਅੱਜ ਤੇ ਲੇਟ ਗਏ ਆ, ਪਹੁੰਚੇ ਆ ਘਰ, ਕਲ ਦੇਖਾਂਗੇ। ਰੁਟੀਨ ਬਣੇਗਾ, ਹੁਣ ਕੱਲ ਤੋਂ, ਗੁਰਦੁਆਰੇ ਵੀ ਜਾਣ ਦਾ ਰੂਟੀਨ ਬਣੇਗਾ, ਸਾਰਾ ਕੁਛ ਈ, ਸਭ ਵਧੀਆ ਕੱਲ੍ਹ ਬਣੇਗਾ ਹੁਣ।
ਮੈਨੂੰ ਮੇਰੇ ਹਿੱਸੇ ਦੇ
ਬਸ, ਏਦਾਂ ਈ ਪੇਕੇ ਜਾਓ ਤੇ ਫੇਰ ਤੁਹਾਨੂੰ ਪਤਾ ਹੈ। ਰੂਟੀਨ ਖਰਾਬ ਹੋ ਜਾਂਦਾ। ਏਦਾਂ ਦਾ ਫੇਰ, ਉਹਨਾਂ ਵਰਗੇ ਬਣ ਜਾਈਦਾ।
ਤੈਂ, ਹੈਂ-ਹਾਂ।
ਹੋਰ, ਤੁ ਘੁੰਮ ਆਏ, ਹਜੇ ਪੇਕੇ ਈ ਓ?
ਹਾਂ, ਬਸ ਅਸੀਂ ਵੀ ਚਲ ਜਾਣਾ ਇੱਕ- ਦੋ ਦਿਨ ਤੱਕ।
ਅੱਛਾ-ਅੱਛਾ, ਰਹੋ ਤੁਸੀਂ ਹਜੇ।
ਕਹਿ ਰਹੇ ਸੀ ਕੱਲ੍ਹ ਦੇਖਾਂਗਾ, ਕੱਲ੍ਹ ਜਾਂ ਪਰਸੋਂ ਦੇਖਾਂਗਾ, ਆਵਾਂਗਾ ਲੈ ਜਾਣਗੇ।
ਅੱਛਾ-ਅੱਛਾ। ਰਵੋ, ਅਜੇ ਇੱਕ ਤਰੀਕ ਤੱਕ।
ਨਹੀਂ ਕੰਮ ਕਰਾਣਾ ਸਕੂਲ ਦਾ, ਫਿਰ ਕੰਮ ਰਹਿ ਜਾਣਾ।
ਹਾਂਜੀ-ਹਾਂਜੀ।
ਹੂੰ, ਹੋਰ
ਬਸ ਵਧੀਆ, ਤੁਸੀਂ ਸੁਣਾਓ?
ਕੰਮ ਰਹਿਣਾ ਸਕੂਲ ਦਾ। ਤੇ ਉਹ ਨੀ ਕਰਨਾ, ਇੱਕ ਤੀਕ ਨੂੰ ਸਕੂਲ ਲੱਗ ਜਾਣੇ ਨੇ।
ਬੱਚੇ ਕਿੱਥੇ ਕਰਦੇ ਨੇ ਕੰਮ, ਬੱਚੇ ਤੇ ਬਸ ਮੌਜ-ਮਸਤ ਕਰਦੇ ਨੇ, ਮੈਡਮਾਂ ਦੇ ਦਿੰਦੀਆਂ ਇੰਨਾ-ਇੰਨਾ ਕੰਮ। ਪਰ ਓ ਬੱਚੇ ਤੇ ਕਰਦੇ ਨੇ ਕੋਈ ਕੰਮ, ਬੱਚੇ ਕਿੱਥੇ ਕਰਦੇ।
ਧੀਆਂ ਨੇ
ਹਾਂ ਉਹੀ ਨਾ, ਹੁਣ ਕੱਲ੍ਹ ਤੋਂ ਇਹਨਾਂ ਨੂੰ ਵੀ ਦੇਖਾਂਗੀ, ਕੰਮ ਕਰਵਾਵਾਂਗੀ ਇਹਨਾਂ ਨੂੰ ਵੀ।
ਹਮ।
ਟਵੀਟੀਆ ਬਣਾਣੀਆਂ ਕੰਮ ਅੱਧੇ ਕੀਤੇ ਦੇ, ਅੱਧੇ ਰਹਿ ਗਏ ਕੰਮ।
ਆਹ, ਇੱਥੇ ਮੌਸਮ ਕਿਵੇਂ ਦਾ?
ਇੱਥੇ ਮੌਸਮ ਏਦਾਂ ਈ ਆ, ਮਤਲਬ ਗਰਮੀਓ ਈ ਏ, ਇੰਨੀ ਹਲੇ ਮੌਸਮ ਠੰਡਾ ਨਾ-ਨਾ ਕੁ
ਨ‌ਈਂ, ਇੱਥੇ ਤੇ ਬੜੀ ਬਾਰਿਸ਼ ਹੋਈ।
ਚੰਡੀਗੜ੍ਹ ਗਏ ਸੀ, ਉੱਥੇ ਸੀਗਾ ਮਤਲਬ ਹੈ ਸੀ, ਮੌਸਮ ਨ੍ਹੇਰੀ, ਤੂਫਾਨ।
ਹਮ, ਐਛੇ ਤਾਂ ਬੜੀ ਬਾਰਿਸ਼ ਹੋਈ, ਪੂਰਾ ਘੰਟਾ ਪੈਂਦੀ ਰੀ। ਮੌਸਮ ਬੜਾ ਠੰਡਾ ਹੁਣ।
ਇਥੇ ਤਾਂ ਹੁਣ ਅੱਜ, ਹਾਂਜੀ।
ਹਮ।
ਵਧੀਆ ਆ।
ਹੋਰ।
ਵਧੀਆ-ਵਧੀਆ ਤੁਸੀਂ ਸੁਣਾਓ?
ਮੈਂ ਵੀ ਵਹ।
ਇੱਥੇ ਤਾਂ ਬਹੁਤ ਗਰਮੀ ਐ, ਇੰਨੀ ਗਰਮੀ ਏ, ਏਸੀ
ਸਵੇਰੇ ਇੰਨੀ ਤੇਜ਼ ਧੁੱਪ ਸੀ ਤੇ ਬੱਦਲ ਬਣ ਗਿਆ, ਮੀਂਹ ਆ ਗਿਆ ਨਾਲ ਈ ਬਾਰਿਸ਼, ਤੇ
ਅੱਛਾ।
ਹਮ।
ਵਧੀਆ ਆ, ਠੰਡਾ ਹੋ ਗਿਆ ਮੌਸਮ।
ਹੋਰ
ਹਮ ਵਧੀਆ ਆ
ਚਲੋ, ਠੀਕ ਆ ਫੇਰ
ਵਧੀਆ ਆ
ਹਮ ਹਮ
ਹੋਰ, ਗਏ ਨੀ ਹਜੇ ਘੁੰਮਣ- ਫਿਰਨ
ਕਿੱਥੇ ਜਾਣਾ, ਗਰਮੀ ਇੰਨੀ ਹੈ, ਗਰਮੀ 'ਚ ਕਿੱਥੇ ਜਾਣਾ ਘੁੰਮਣ ਵੇਖਾਂਗੇ, ਹਮ ਤੇ ਵੈਸੇ ਇੱਕ ਦੋ ਦਿਨ ਹੈਗੇ ਆ ਚਲੇ ਜਾਣਾ ਉਹਨੂੰ
ਅੱਛਾ- ਅੱਛਾ ਤੇ ਘੁੰਮ ਆਓ ਉਹ ਇੱਕ ਦੋ ਦਿਨ ਵਸਤੇ ਹੈਗੇ ਉਹ ਤੇ
ਆਹ, ਦੇਖਦੇ ਹਾਂ ਨਿਕਲਿਆ ਨੀ ਜਾਂਦਾ
ਇਹ ਤੇ ਹੈ
ਕਹਿ ਦਿੰਦੇ ਆਂ, ਨਿਕਲਿਆ ਨੀ ਜਾਂਦਾ
ਹਾਂ ਉਹੀ, ਅਸੀਂ ਵੀ ਆਸ ਲਾਗ ਬਹਿੰਦੇ ਹਾਂ, ਅਸੀਂ ਉੱਥੇ ਜਾਵਾਂਗੇ ਉੱਥੇ ਘੁੰਮ ਕੇ ਆਵਾਂਗੇ, ਇੱਧਰ ਜਾਵਾਂਗੇ
ਨਾ, ਨਾ
ਉਹੀ ਨਾ
ਇਦਾ ਹੁੰਦਾ
ਹਾਂਜੀ
ਦੇਕੇ ਜਾਓ ਤਾਂ ਫਿਰ ਇਹ ਦਿਲ ਲ ਕਰਦਾ ਕਿਤੇ ਹੋਰ ਜਾਈਏ
ਹਾਂ, ਉਹੀ ਪੇਕੇ 'ਚ ਅੰਦਰ ਹੀ ਬੜੇ ਰਹਵੋ
ਹਮ ਚਲੋ
ਚਲੋ, ਠੀਕ ਹੈ ਚੰਗਾ
ਚੰਗਾ
ਸਤਿ ਸ਼੍ਰੀ ਅਕਾਲ